ਹੈਲੋ ਹੈ
ਹੈਲੋ ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ ਉਸ ਦਿਨ ਤੁਸੀਂ ਸਵੀਮਿੰਗ ਹਾਂਜੀ ਸਵੀਮਿੰਗ ਪੂਲ ਤੇ ਗਏ ਫਿਰ ਤੁਹਾਨੂੰ ਆਇਆ ਮਜ਼ਾ ਆਇਆ।
ਹੈਲੋ ਫੇਰ ਸਵੀਮਿੰਗ ਕਿੰਨੇ ਘੰਟੇ ਕੀ ਤੀ ਤੁਸੀਂ ਸਵਿਮਿੰਗ?
ਆਪਾਂ ਇੱਕ ਵਜੇ ਗਏ ਸੀ ਜੀ।
ਅੱਛ ਹਾਂਜੀ-ਹਾਂਜੀ
ਸੱਤ ਵਜੇ ਆਏ।
ਹਾਂਜੀ ਉਹ ਬੱਚੇ ਕਹਿ ਰਹੇ ਸੀ ਉਹ ਬਈਆ ਸਵੀਮਿੰਗ ਪੂਲ ਗਏ ਨੇ ਮੈਂ ਕਿਹਾ ਚਲੋ ਪੁੱਛਦੀ ਹਾਂ ਕਿ ਉਹ ਸਵੀਮਿੰਗ ਪੂਲ ਤੋਂ ਸਵੀਮਿੰਗ ਉਹਨਾਂ ਨੂੰ ਕਿੱਦਾਂ ਦਾ ਲੱਗਿਆ।
ਵਧੀਆ ਸੀ।
ਹਾਂਜੀ ਫਿਰ ਅ ਸੰਡੇ ਸੀ ਤੁਸੀਂ ਆਪਣਾ ਸੰਡੇ ਕਿਵੇਂ ਬਿਤਾਇਆ ਅੱਜ।
ਘਰ ਹੈ ਗਏ।
ਹਾਂਜੀ ਅੱਛਾ ਤੁਹਾਡੀ ਸੰਡੇ ਛੁੱਟੀ ਹੁੰਦੀ ਹੈ।
ਨਹੀਂ ਜਾਂਦੇ ਹ ਜੀ।
ਅੱਛਾ ਜਾਂਦੇ ਹੋ ਜੀ। ਹੋਰ ਫਿਰ ਤੁਸੀਂ ਕੀ ਬਣਾਇਆ ਡਿਨਰ ਚ?
ਪੋਟ ਕਲੇਜੀ।
ਹੈਲੋ
ਹਾਂਜੀ